ਹੈਲੋ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ,
ਹੋਰ ਕਿਦਾਂ ਜੀ?
ਹਾਂਜੀ ਵਧੀਆ, ਤੁਸੀਂ ਸੁਣਾਓ ਠੀਕ ਹੋ ਜੀ?
ਹਾਂਜੀ ਵਧੀਆ ਜੀ, ਹੋਰ ਤੁਸੀਂ ਕੀ ਕਰਦੇ ਜੀ?
ਕੁਛ ਨਹੀਂ ਹੁਣੇ ਡਿਨਰ ਕਰਕੇ। ਕਿਚਨ ਸਾਫ਼ ਕਰਕੇ ਫ੍ਰਰੀ ਹੋ ਕੇ ਆਈ ਸੀ ਹੁਣੇ। ਤੁਹਾਡਾ ਡਿਨਰ ਹੋ ਗਿਆ ਹਾਂਜੀ ਲੇਟ ਹੋ ਜਾਂਦੇ ਆ।
ਅੱਛਾ ਵਧੀਆ।
ਨਹੀਂ ਡਿਨਰ ਤਾ। ਕਰ ਲਿਆ ਬਹੁਤ ਦੇਰ ਦਾ ਬਸ ਫੇਰ ਹੁਣ ਮੈਂ ਬਰਤਨ ਵਗੈਰਾ ਸਾਫ਼ ਕਰਕੇ ਆਈ। ਕਿਚਨ ਸਾਫ ਕੀਤੀ ਮੈਂ।
ਮੈਂ ਵੀ ਹੁਣੇ ਮੈਂ। ਕਦ ਦੀ ਫਰੀ ਹੋ ਗਈ ਸੀ ਤੇ ਆਪਾਂ ਤੋਂ ਘੁੰਮਦੇ ਪਏ ਸੀ ਇੱਥੇ। ਸੜਕ ਤੇ ਬਾਹਰ ਘੁੰਮਦੇ ਪਏ ਸੀ। ਹੁਣ ਜੀ ਵੀ ਹੋ ਗਈ ਸੀ ਖਾਦੀ ਨਾਲ ਹਾਂਜੀ।
ਹਾਂਜੀ, ਅਜ ਤੁਸੀਂ ਕੀ ਬਣਾਇਆ ਸੀ?
ਅੱਜ ਮੈਂ ਬਣਾਇਆ ਸੀ ਦਾਲ ਮਾਂ ਛੋਲੇ ਦੀ।
ਅੱਛਾ ਜੀ।
ਹਾਂਜੀ, ਤੁਸੀਂ।
ਅਸੀਂ ਤਾਂ ਅੱਜ ਅਸੀਂ ਅੱਜ ਬਣਾਏ ਸੀ ਆਲੂ ਪਕੌੜੇ।
ਅੱਛਾ, ਆਲੂ ਪਕੋੜੇ।
ਹਾਂਜੀ। ਤਰੀ ਵਾਲੀ ਸਬਜ਼ੀ ਬਣਾਈ ਸੀ।
ਤਰੀ ਵਾਲੀ ਸਬਜੀ ਨਾਲ।
ਹਾਂਜੀ ਤੇ ਅੱਜ ਮੈਂ ਬਣਾਇਆ ਸੀ ਹਲਵਾ ਆਟੇ ਵਾਲਾ।
ਓਕੇ ਅੱਜ ਕੜਾ ਬਣਾਇਆ ਸੀ ਤੁਸੀਂ ਵਧੀਆ ਹੈ। ਹੂੰ, ਹੂੰ।
ਹੋਰ ਜੀ ਠੀਕ ਹੋ ਤੁਸੀਂ।
ਹਾਂਜੀ, ਹਾਂਜੀ। ਵਧੀਆ ਜੀ।
ਹੋਰ ਤੁਹਾਡੇ ਇੱਥੇ ਦਾ ਮੌਸਮ ਕਿੱਦਾਂ ਦਾ।
ਵਧੀਆ ਵੈਸੇ, ਅੱਜ ਤੇ ਮੌਸਮ ਇੱਥੇ ਦਾ।
ਅੱਛਾ ਸਾਡੇ ਵੀ ਇੱਥੇ ਅੱਜ ਮੀਂਹ ਵਾਲਾ ਮੌਸਮ ਸੀਗਾ।
ਹਾਂਜੀ, ਹਾਂਜੀ,
ਤੇ ਘਰੇ ਸੀ ਸਾਰੇ ਤੇ ਕਹਿਣ ਲਗੇ। ਤੇ ਚਲੋ ਅੱਜ ਕੁਛ ਸਪੈਸ਼ਲ ਜਿਹਾ ਬਣਾ ਦੋ।
ਹਾਂਜੀ।
ਫੇਰ। ਮੈਂ ਤੇ ਮੰਮਾ ਨੇ ਮਿਲ ਕੇ ਮੋ ਬਣਾਏ ਮੋਮੋਸ।
ਹਾਂਜੀ, ਹਾਂਜੀ। ਅੱਛਾ ਮੋਮੋਜ ਘਰੇ ਬਣਾਏ ਤੁਸੀਂ।
ਹਾਂਜੀ, ਘਰੇ ਬਣਾਏ।
ਵਾਓ, ਵਧੀਆ ਗੱਲ ਐ।
ਹਾਂ, ਹਾਂਜੀ ਤੇ ਮੈਦਾ ਪਿਆ ਸੀ ਘਰੇ।
ਅੱਛਾ ਮੈਨੂੰ ਵੀ ਦੱਸ ਦੋ ਕਿੱਦਾਂ ਬਣਾਉਂਦੇ ਹੋ ਤੁਸੀਂ।
ਮੈਦਾ ਮੈਦਾ ਪਿਆ ਸੀ ਘਰੇ ਉਹ ਮਤ-
ਹਾਂਜੀ, ਹਾਂਜੀ।
ਉਹਦੇ ਨਾਲ ਆਟਾ ਜਿਹਾ ਉਹਨੂੰ ਕਿ ਉਹਦੀ ਫਿਰ ਮੈ ਸਟ ਸਟਫਿੰਗ ਤਿਆਰ ਕੀਤੀ ਇੱਕ ਸਾਈਡ ਤੇ ਅਹ ਸਬਜ਼ੀਆਂ। ਵਗੈਰਾ ਕੱਟ ਕੇ ਜਿਵੇਂ ਗੋਭੀ ਤੇ ਗਾਜਰ।
ਹਾਂਜੀ।
ਤੇ ਮਤਲਬ ਮੂਲੀ ਜਿਹੜੀ ਵੀ ਆਪਾਂ ਸਟਫਿਗ ਸਾਦਾ ਜਿਹੜਾ ਵੀ, ਅਸੀਂ ਖਾ ਲੈਂਦੇ ਹਾਂ ਸਬਜ਼ੀਆਂ ਤੇ ਪੱਤਾ ਗੋਭੀ ਹਾਂਜੀ, ਸੋਇਬੀਨ ਨੂੰ ਕਰਸ਼ ਕਰਕੇ।
ਹਾਂਜੀ, ਹਾਂਜੀ।
ਉਹਦੀ ਹਾਂਜੀ ਉਹਦੀ ਸਟਫਿੰਗ ਤਿਆਰੀ ਕੀਤੀ ਸੀ, ਫੇਰ ਮੰਮਾ ਨੇ ਉਹ ਤੇ ਉਹਦੇ ਚ ਭਰ ਕੇ ਉਹਨੂੰ ਸਟੀਮ ਕੀਤੇ ਮੋਮੋਜ਼ ਨੂੰ। ਤੇ ਬਸ ਮਤਲਬ ਇੱਕ ਸਟੀਮ ਵੀ ਬਣਾਏ ਸੀ, ਔਰ ਫਰਾਈ ਵਾਲੇ ਵੀ ਬਣਾਏ ਸੀਗੇ।
ਅੱਛਾ ਦੀਪ ਫਰਾਈ।
ਅੱਧੇ ਹਾਂਜੀ-ਹਾਂਜੀ, ਡੀਪ ਫਰਾਈ ਵਾਲੇ ਅੱਜ ਮਤਲਬ ਖਾਧੇ ਦਾ ਸਾਰੀਆਂ ਨਹੀਂ ਆ ਬਟ ਦੋਨੇ ਬਣਾ ਲਏ ਸੀਗੇ, ਓਪਸ਼ਨ ਵਿੱਚ ਅਸੀਂ। ਫੇਰ ਨਾਲ ਜੀ। ਚਟਨੀ ਬਣਾਈ ਸੀਗੀ, ਇੱਕ ਜਿਹੜੀ ਸਪਾਈਸੀ ਚਟਨੀ ਆਦੀ ਹੈ ਨਾ ਰੈਡ ਵਾਲੀ
ਹਾਂਜੀ, ਤਿੱਖੀ ਚਟਨੀ ਹੁੰਦੀ ਜੀ।
ਹਾਂਜੀ, ਉਹ ਬਣਾਈ ਸੀਗੀ। ਔਰ ਮਿਓਨੀਜ਼ ਅਸੀਂ ਮਾਰਕੀਟ ਤੋਂ ਲੈ ਆਏ ਸੀਗੇ।
ਹਾਂਜੀ-ਹਾਂਜੀ,
ਔਰ ਗ੍ਰੀਨ ਔਰ ਰੈਡ ਸੋਸ ਅਸੀਂ ਘਰੇ ਬਣਾਈ ਸੀਗੀ। ਅਹ ਜਿਵੇਂ ਉਹ ਸੁੱਕੀ ਵਾਲੀ ਲਾਲ ਮਿਰਚ ਲੈ ਕੇ ਨਾਲ ਮੈਂ ਚਿਲਬੱਟੇ ਤੇ ਪੀਸ ਕੇ, ਅਸੀਂ ਸਿਲਬੱਟੇ ਤੇ ਹੀ ਬਣਾਉਂਦੇ ਰਹੇ ਹਾਂਜੀ,
ਉਹ ਤਾਂ ਹੋਰ ਵੀ ਸਵਾਦ ਲੱਗਦੀ, ਉਹਦੀ ਲਗੀ ਹੋਗੀ ਹਨਾ।
ਹਾਂਜੀ ਤੇ ਸਿਲ ਮੈਂ ਸਿਲਬੱਟੇ ਤੇ ਬਣਾਈ ਸੀਗੀ, ਲਸਣ ਪਿਆਜ, ਔਰ ਲਾਲ ਵਾਲੀ ਸੁੱਕੀ ਹਰੀ ਮਿਰਚ ਬਣਾਈ ਸੀਗੀ, ਔਰ ਗ੍ਰੀਨ ਵਾਲੀ ਚਟਨੀ ਚ- ਚ ਧਨੀਆ ਥੋੜਾ ਜਾ ਲਸਣ ਪੁਦੀਨਾ ਵੀ ਪਾ ਲਿਆ ਸੀ, ਔਰ ਅਦਰਕ ਉਹ ਅਸੀਂ ਗ੍ਰੈਂਡਰ ਚ ਬਣਾਈ ਸੀਗੀ।
ਅੱਛਾ ਜੀ ਵਧੀਆ ਗੱਲ ਹੈ।
ਮਤਲਬ ਸਾਰਿਆਂ ਨੇ ਬੈਠ ਹਾਂਜੀ, ਸਾਰਿਆਂ ਨੇ ਮਿਲ ਕੇ ਖਾਏ ਸੀਗੇ ਬੈਠ ਕੇ। ਇੰਜੋਏ ਕੀਤਾ ਸੀ ਮੌਸਮ ਨਾਲ।
ਵਾਓ ਵਧੀਆ ਚੰਗੀ ਗੱਲ ਐ।
ਜਦੋਂ ਵੀ ਸਾਡੀ ਛੁੱਟੀ ਹੁੰਦੀ ਹੈ, ਹਾਂਜੀ। ਜਦੋਂ ਵੀ ਸਾਡੀ ਛੁੱਟੀ ਹੁੰਦੀ ਹੈ, ਅਸੀਂ ਮਤਲਬ ਕੁਛ ਨਾ ਕੁਛ ਸਪੈਸ਼ਲ ਜ਼ਰੂਰ ਬਣਾ ਕੇ ਖਾਂਦੇ ਹਾਂ।
ਬਣਾਉਂਦੇ ਆ ਜੀ ਤੇ ਸਾਰੇ ਘਰ ਚ ਹੁੰਦੇ ਨਾ ਹਾਂਜੀ।
ਪੇ ਵੀ ਬਣਾਨੇ ਹਾਂ ਘਰੇ,
ਅੱਛਾ ਵਾਓ,
ਹਾਂਜੀ, ਗੋਲ ਗੱਪਿਆਂ ਦਾ ਪਾਣੀ ਔਰ ਗੋਲ ਗੱਪੇ ਵੀ ਜਿਵੇਂ ਥੋੜਾ ਜਿਹਾ ਜੇ ਤਾਂ ਸੂਜੀ ਦੇ ਖਾਣੇ ਆ ਸੂਜੀ ਦੇ ਵੀ ਬਣ ਜਾਂਦੇ ਨੇ, ਵੈਸੇ ਆਟੇ ਵਾਲੇ ਬਣਾਨੇ ਹਾਂ ਅਸੀਂ ਆਟੇ ਵ ਥੋੜ੍ਹਾ ਜਿਹਾ ਆਟਾ ਲੈ ਕੇ ਉਹਦੇ ਚ ਓਇਲ ਪਾ ਕੇ, ਥੋੜਾ ਜਿਹਾ ਪਾਣੀ ਪਾ ਕੇ ਉਹਨੂੰ ਮਤਲਬ ਹਲ ਜ ਜਿਵੇਂ, ਸਟਫ ਆਪਾਂ ਤਿਆਰ ਕਰਦੇ ਹਾਂ, ਆਟੇ ਵਾਲਾ ਸੋਫਟ ਜਿਹਾ। ਉਹ ਨਾਲ ਫੇਰ ਹਲਕੇ-ਹਲਕੇ ਮਤਲਬ ਪਤਲੇ ਪਤਲੇ ਬੇਲ ਕੇ, ਉਹਨੂੰ ਓਲ ਚ ਫਰਾਈ ਕਰਲੋ, ਇੱਕ ਸਾਈਡ ਆਲੂ ਉਬਾਲ ਲੋ। ਉਹਦੇ ਵਿੱਚ ਫਿਰ ਖਲਾਫ ਜਨ ਪਾ ਕੇ ਜਿਹੜਾ ਉਹਦਾ ਮਸਾਲਾ ਬਣ ਜਾਂਦਾ ਪਿਆਜ-ਪਊਜ ਪਾ ਕੇ ਨੋਨ ਵੈਜ ਪਾ ਕੇ,
ਹਾਂਜੀ
ਫੇਰ ਪਾਣੀ ਬਣਾਉਦੇ ਨੇ ਮੰਮੀ ਧਨੀਏ ਵਾਲਾ ਨਿੱਤ ਪੁਦੀਨਾ ਬਣਦੇ ਨੇ ਧਨੀਆ ਬਣਦੇ ਨੇ ਅਦਰਸ ਬੰਦੇ ਗ ਫੇ ਜਿਹੜੀ ਬ ਆਉਂਦੀ ਹੈ ਨਾ ਬੂੰਦੀ ਰਾਇਤੇ ਵਾਲੀ ਉਹ ਵਾਲੀ ਪਾਣੀ ਦੇ ਵਿੱਚ ਪਾ ਕੇ ਅਸੀਂ ਘਰੇ ਗੋਲ ਗੱਪੇ ਵੀ ਬਣਾਏ ਸੀਗੇ
ਹਮ ਵਧੀਆ ਗੱਲ ਹੈ ਜੀ ਤੁਹਾਨੂੰ ਤੋਂ ਕਿੰਨੇ ਚੀਜੇ ਵਧ ਤੁਹਾਨੂੰ ਤੁਸੀਂ ਮੈਨੂੰ ਵੀ ਦੱਸਦਾ ਵਧੀਆ ਮੈਂ ਵੀ ਟਰਾਈ ਕਰਾਂਗੀ
ਹਜੀ ਅਨਯ ਕਦੇ ਤੁਸੀਂ ਘਰੇ ਮੈਂ ਤੈਨੂੰ ਬਣਾ ਕੇ ਖਵਾਉਂਗੀ
ਹਾਂਜੀ ਹਾਂਜੀ ਮੈਂ ਆਵਾਂਗੀ ਤੁਹਾਡੇ ਕੋਲ ਜਰੂਰ ਹਾਂਜੀ ਹਾਂਜੀ
ਹਲੇੇ ਛੁੱਟੀਆਂ ਚ ਬੱਚੇ ਮੇਰੀ ਮਾਸੀ ਦੇ ਬੱਚੇ ਘਰੇ ਆਏ ਹੋਏ ਸੀਗੇ ਨਾ ਛੁੱਟੀਆਂ ਚ ਤੇ ਅਸੀਂ ਫੇਿਰ ਕੁਛ ਨਾ ਕੁਛ ਜਿਵੇਂ ਮਤਲਬ ਬਣਾ ਕੇ ਖਾਂਦੇ ਸੀਗੇ ਮੈਂ ਬੱਚਿਆਂ ਨੂੰ ਦਿੰਦੀ ਸੀ ਬਣਾ ਕੇ ਸਟੈਂਡ ਵਿੱਚ ਵੀ ਬਣਾ ਦਿੰਦੇ ਸੀਗੇ। ਬ੍ਰੈਡ ਓਮਲੇਟ ਵੀ ਬਣਾ ਦਿੰਦੇ ਸੀਗੇ ਅਸੀਂ।
ਅੱਛਾ ਜੀ।
ਹਾਂਜੀ, ਹੋਰ ਪੀਸ ਦਾ ਵੀ ਬਣ ਜਾਂਦਾ ਬਰੈਡ ਦਾ ਘਰੇ। ਵੱਡੀ ਬਰੈਡ ਲੈ ਕੇ ਉਹਦੇ ਤੇ ਮਿਉਨੀ ਵਗੈਰਾ ਲਗਾ‌ ਕਿਸ ਚੀਜ਼ ਦਾ ਸੋਚ ਲਗਾ ਦੋ ਔਰ ਅਨਅਨ ਨੇ ਜਿਵੇਂ ਇਸ ਵਾਲੇ ਅਨੀਅਨ ਕੱਟ ਕੱਟ ਕੇ ਔਰ ਸ਼ਿਮਲਾ ਮਿਰਚ ਔਰ ਕੋਨਸ ਜਾਂਦੇ ਨੇ ਨਾ ਛਲੀਆਂ ਵਾਲੇ ਕੋਨਸ। ਵਕਮ
ਹਾਂਜੀ।
ਚੀਜ਼ ਪਾ ਕੇ ਪਰ, ਅਵਨ ਚ ਰੱਖ ਦੋ। ਥੋੜੀ ਦੇਰ ਚ ਪੀਜ਼ਾ ਤਿਆਰ। ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਸੀ।
ਹਾਂਜੀ, ਵਧੀਆ ਗੱਲ ਹੈ ਜੀ ਤੁਸੀਂ ਬਾਹਰ ਨੂੰ ਬਾਹਰ ਨੀ ਜਾਂਦੇ ਤੇ ਘਰ ਹੀ ਬਣਾ ਲੈਂਦੇ ਹੋ ਤੁਸੀਂ ਹਨਾ।
ਹਾਂਜੀ ਸਹੀ ਹੈ ਨਾ ਫਿਰ ‌ਨਾਲੇ ਬਾਹਰਲਾ ਬੱਚਿਆਂ ਨੂੰ ਨਹੀਂ ਵੀ ਸੂਟ ਕਰ ਦਾ ਨਾ ਕਈ ਵਾਰੀ।
ਹਾਂਜੀ ਤੇ ਆਪ ਜਿਹੜਾ ਹਾਂਜੀ ਜੇ ਆਪ ਬਣਾਵੇ ਤੇ ਸਾਨੂੰ ਪਤਾ ਹੈ ਕਿੰਨੀ ਮਿਰਚ ਪਾਣੀ ਹੈ ਤੇ ਕਿੰਨਾ ਕੁ ਟੇਸਟ ਰਖਣਾ ਹਨਾ ਤੇ ਬੱਚੇ ਨਾਲ ਬੱਚੇ ਦਾ ਮਤਲਬ ਕਿ ਫੀਕਾ ਜਿਹਾ ਹੀ ਖਾਂਦੇ ਆ ਥੋੜਾ ਜਿਹਾ ਨਾ ਤੇ ਘਰ ਵਾਲੇ ਜੇ ਤੇ ਤਿੱਖਾ ਜਾਗਾ ਲੈਂਦੇ ਆ ਤੇ ਬੱਚੇ ਕਰਕੇ ਤਾਂ ਛੋੜ ਥੋੜਾ ਸਾਨੂੰ ਦੇਖਣਾ ਪੈਂਦਾ ਕਿ ਕਿੱਦਾਂ ਖਾਂਦਾ ਬੱਚਾ ਨਾ ਫੀ
ਬੱਚਿਆਂ ਦੇ, ਹਾਂਜੀ, ਬੱਚਿਆਂ ਦੇ ਖਾਣੇ ਚ ਨਾ ਥੋੜੀ ਜਿਹੀ ਸਫਾਈ ਵੀ ਰੱਖਣੀ ਚਾਹੀਦੀ ਹੈ ਹੁਣ ਬਾਹਰਲਾ ਸਾਨੂੰ ਨੀ ਪ ਤਾਂ, ਚਲੋ ਕਦੇ ਕਦੇ ਲੱਗਿਆ ਵੀ ਹੁਣ ਬੱਚੇ ਨੇ ਬੱਚੇ ਦਾ ਰੋਜ਼ ਹੀ ਮੰਗੂਗੇ ਹੁਣ ਰੋਜ਼ ਰੋਜ਼ ਉਹਨਾਂ ਨੂੰ ਬਾਹਰ ਥੋੜੀ ਨਾ ਲੈ ਕੇ ਜਾਵਾਂਗੇ। ਉਹਨਾਂ ਨੂੰ ਨੀ ਪਤਾ ਨਾ ਉਹਨਾਂ ਦੀ ਹੈਲਥ ਬਾਰੇ ਕੀ ਹੋਊਗਾ ਕਿ ਨਹੀਂ ਹੋਊਗਾ
ਹਾਂਜੀ-ਹਾਂਜੀ ਵਧੀਆ ਜੀ, ਤੇ ਤੁਸੀਂ ਅੱਜ ਮੋਮੋ ਖਾਏ ਸ ਖਾਂਦੇ ਸੀ ਹੈਂ।
ਹਾਂਜੀ, ਅਸੀਂ ਮੋਮੋਸ ਖਾਦੇ ਸੀ। ਸਟੀਮ ਵਾਲੇ ਵੀ ਖਾਦੇ ਸੀ ਔਰ ਡੀਪ ਫਰਾਈ ਵਾਲੇ ਵੀ ਖਾਦੇ ਸੀਗੇ।
ਤੇ ਠ ਤੁਹਾਡੀ ਮਮਾ ਖੁਸ਼ ਹੋ ਗਈ ਹੋ ਗਈ।
ਹਾਂਜੀ, ਹਮ ਮਮਾ ਖੁਸ਼ ਹੋਂਗੇ ਸੀ।
ਵਧੀਆ ਗੱਲ ਹੈ ਜੀ। ਚਲੋ ਤੁਸੀਂ ਮੈਨੂੰ ਵੀ ਹਾਂਜੀ ਬੱਚੇ ਸ਼ੌ ਗਿਆ ਹੈ ਕਿਉਂਕਿ ਸੁਬਹ ਸਕੂਲ ਜਾਂਦੇ, ਹਾਂਜੀ। ਸਕੂਲ ਜਾਂਦੇ ਨਾ ਤੇ ਛੇਤੀ ਸੋਣ ਜਾਂਦੀ ਐ। ਥੱਕ ਜਾਂਦੇ ਆ ਨਾ ਨਿਆਣੇ ਹੈ ਤੇ ਪੂਰਾ
ਦਾ ਵੀ ਭਾਰ ਹੁੰਦਾ ਬੈਗ ਇਨੇ ਭਾਰੀ -ਭਾਰੀ ਹੁੰਦੇ ਨੇ ਬੱਚਿਆਂ ਦੇ
ਨੀ ਨਾ ਦਿਨ 'ਚ ਤਾਂ ਸੌਂਦੇ ਹੀ ਨਹੀਂ ਹ ਖੇਡਦੇ ਰਹਿੰਦੇ ਹੈ ਤੇ ਹੋਮਵਰਕ ਕਰਦੇ ਰਹਿੰਦੇ ਹੈ।
ਅੱਛਾ ਸਹੀ ਹੈ।
ਸਵੇਰੇ ਤੁਸੀਂ ਮੋਰਨਿੰਗ ਵੋਕ ਤੇ ਜਾਂਨੇ ਹੋ।
ਹਾਂਜੀ-ਹਾਂਜੀ
ਅੱਛਾ ਜੀ ਪਾਰਕ 'ਚ ਜਾਂਨੇ ਹੋ ਗਲੀਆਂ ਕਿ ਗਲੀ 'ਚ ਗੇੜੇ ਕੱਢਦੇ ਆਂ।
ਨਹੀਂ-ਨਹੀਂ ਮੈਂ ਕੀ ਕਰਦੀ ਆ ਜਿੱਦਾਂ ਬੱਚਿਆਂ ਨੂੰ ਛੱਡਣ ਨਹੀਂ ਜਾਂਦੀ ਆ। ਸਕੂਲੇ ਤੇ ਉੱਥੇ ਨਾ ਪਾਰਕ ਹੈ ਤੇ ਉੱਥੇ ਹੀ ਗੇੜੀਆਂ ਕੱਢ ਲੈਨੀ ਆ ਮੈਂ ਜਿਵੇਂ ਐਕਸਰਸਾਈਜ਼ ਹਾਂਜੀ-ਹਾਂਜੀ।
ਨੰਗੇ ਪੈਰ ਜਿਵੇਂ ਹਰੀ -ਹਰੀ ਘਾਸ ਤੇ ਤੁਰਨਾ ਚਾਹੀਦਾ ਨਾ ਸਵੇਰੇ -ਸਵੇਰੇ ਜਿਹੜੀ ਔਸ ਪੈਂਦੀ ਆ ਸਹੀ ਹੁੰਦੀ ਆ ਵਧੀਆ ਹੁੰਦੀ ਆ।
ਹਾਂਜੀ ਤੇ ਵਧੀਆ ਹੁੰਦੀ ਹੈ ਨੰਗੇ ਪੈਰ ਆਪਾਂ ਘੁੰਮੀਏ ਨਾ ਤੇ ਉਸ ਘਰ 'ਚ ਤੇ ਵਧੀਆ ਹੁੰਦੀ ਹੈ। ਕਾਫ਼ੀ ਮੰ ਮ ਬਿਮਾਰੀਆਂ ਠੀਕ ਹੁੰਦੀਆਂ ਉਚੇ ਵੀ
ਹਾਂਜੀ
ਤੇ ਆ ਹਾਂਜੀ ਵਧੀਆ ਹੁੰਦਾ ਘੁੰਮਦੇ ਰਹਿੰਦੇ ਹ ਨਾ ਅਸੀਂ ਵੀ ਤੇ ਸ਼ਾਮ ਨੂੰ ਵੀ ਏਦਾਂ ਹੀ ਕਰਦ ਜਿੱਦਾਂ ਡਿਨਰ ਘਰ ਕਰਦੇ ਡਿਨਰ ਦੇ ਬਾਅਦ ਤੋਂ ਆਪਾਂ ਘੁੰਮੇ- ਘੁੰਮੇ
ਹਾਂਜੀ ਸਹੀ ਆ।
ਹਾਂਜੀ ਖਾਣਾ ਨਾ ਪਚ ਜਾਂਦਾ ਸਾਡਾ ਹਾਂਜੀ।
ਹਾਂਜੀ ਚਲੋ ਜੀ ਠੀਕ ਹੈ ਜੀ।
ਓਕੇ ਜੀ ਚੰਗਾ ਜੀ- ਚੰਗਾ ਜੀ। ਸਤਿ ਸ੍ਰੀ ਅਕਾਲ ਜੀ।